ਹੈਲੋ।
ਹੈਲੋ।
ਹੈਲੋ।
ਹੈਲੋ ਬੜਾ ਟਾਈਮ ਲਾ ਤਾਂ ਮੈਮ ਫੋਨ ਚੁੱਕਣ ਨੂੰ।
ਉਹ ਮੈਮ ਮੇਰੇ ਨਾ ਥੱਲੇ ਨੈੱਟਵਰਕ ਨਹੀਂ ਆਉਂਦਾ ਮੈਂ ਹੁਣੇ ਹੀ ਉੱਪਰ ਆਈ ਹਾਂ।
ਅੱਛਾ ਅੱਛਾ ਉੱਪਰ ਕੀ ਕਰਨਾ ਹੈ।
ਮੈਂ ਵੈਸੇ ਹੀ ਸੈਰ ਕਰਨ ਆਈ ਸੀਗੀ ਨਾਲ ਹੀ ਤੁਹਾਡਾ ਫ਼ੋਨ ਵੱਜ ਪਿਆ।
ਅੱਛਾ ਅੱਛਾ ਖਾਲੀ ਰੋਟੀ।
ਹੁਣੀ ਖਾ ਕੇ ਹਟੀ ਸੀ ਬਸ ਮੈਂ।
ਓਕੇ ਓਕੇ ਕੀ ਬਣਾਇਆ।
ਅਸੀਂ ਬਣਾਈਆਂ ਸੀ ਰੌਗੀ ਨਾਲ ਆਲੂ। ਲੂ ਰੋਂਗੀ।
ਅੱਛਾ ਰੌਗੀ ਨਾਲ ਆਲੂ ਰੂੰਗੀ ਓਕੇ ਓਕੇ।
ਮਤਲਬ ਉਹੀ ਆਲੂ ਰੂਗੀ ਦੀ ਦਾਲ।
ਅੱਛਾ- ਅੱਛਾ ਠੀਕ ਹੈ, ਠੀਕ ਹੈ ਹਵਾ ਚੱਲ ਗਈ ਤੁਹਾਡੇ ਉੱਧਰ।
ਬਹੁਤ ਸੋਹਣੀ ਚੱਲ ਰਹੀ ਆ ਬਸ ਥੋੜੀ ਗਰਮ -ਗਰਮ ਆ।
ਹਾਂ। ਨਹੀਂ ਸਾਡੇ ਤਾਂ ਏਧਰ ਠੰਡੀ ਆ ਵਧੀਆ ਚੱਲ ਰਹੀ ਹੈ।
ਨਹੀਂ, ਇੱਧਰ ਥੋੜੀ ਗਰਮ- ਗਰਮ ਆ ਜੀ।
ਅੱਛਾ- ਅੱਛਾ ਹਾਂਜੀ -ਹਾਂਜੀ। ਕੋਈ ਨੀ ਠੰਢੀਆਂ ਹਵਾ ਭੇਜ ਦਿੰਦੇ ਆ।
ਭੇਜੋ -ਭੇਜੋ ਗਰਮੀ ਅੱਗੇ ਬਹੁਤ ਹੋ ਗਈ ਹੈ।
ਉਹ ਐਕਚੁਲੀ ਤੁਸੀਂ ਏਸੀ ਚੋਂ ਆਏ ਹੁੰਦੇ ਨਾ ਨੀਚੇ ਉੱਠ ਕੇ ਤਾਂ ਤੁਹਾਨੂੰ ਗਰਮ ਲੱਗ ਰਹੀ ਹੋਣੀ।
ਉਹ ਤੁਹਾਨੂੰ ਪਤਾ ਅਸੀਂ ਏਸੀ ਲਵਾਇਆ।
ਆਹੋੋ ਮੈਡਮ ਅਸੀਂ ਯਾਦ ਪਤਾ ਹੀ ਆ ਸਾਨੂੰ ਅੰਦਰ ਜਾਂਦੇ ਹਾਂ ਅਸੀਂ।
ਓਕੇ ਓਕੇ ਹਾਂਜੀ ਨੀਚੇ ਨਾ ਮੈਂ ਰੋਟੀ ਖਾਂਦੀ ਸੀਗੀ ਬੈਠੀ। ਤੇ ਮੈਂ ਹੁਣੇ ਬੰਦ ਕਰਕੇ ਆਈ ਹਾਂ ਉੱਪਰ।
ਅੱਛਾ ਅੱਛਾ।
ਹੂੰ ਹੂੰ ਰੋਟੀ ਜ਼ਿਆਦਾ ਖਾ ਹੋ ਗਈ ਸੀ। ਮੈਂ ਕਿਹਾ ਚਲੋ ਥੋੜ੍ਹੀ ਸੈਰ ਕਰ ਲਈਏ।
ਓਕੇ ਓਕੇ ਘੱਟ ਖਾਇਆ ਕਰੋ ਜ਼ਿਆਦਾ। ਰਾਤ ਨੂੰ ਕੱਟ ਹੀ ਖਾਈ ਸੀ ਹੁੰਦੀ।
ਸਾਨੂੰ ਪਤਲੇ ਬੰਦਿਆਂ ਨੂੰ ਵਰਦਾਨ ਮਿਲਿਆ ਆ ਵੀ ਜਿੰਨੀ ਖਾਊਂਗੇ ਉਓਨੀ ਜ਼ਿਆਦਾ ਮਤਲਬ ਤੁਹਾਡੀ ਸਿਹਤ ਬਣੂਗੀ।
ਹਾਂਜੀ- ਹਾਂਜੀ ਉਹ ਤਾਂ ਹੈ, ਦੇਖੋ ਮੈਂ ਹੁਣ ਬਹੁਤ ਖਾਂਦੀ ਹਾਂ, ਮੈਨੂੰ ਹੁਣ ਲੱਗਦਾ ਹੀ ਨੀ। ਮੈਨੂੰ ਇਹ ਲੱਗਦਾ
ਮੈਨੂੰ ਵੀ ਨਹੀਂ ਲੱਗਦਾ ਨਾ, ਮੈਂ ਤਾਂ ਹੀ ਤਾਂ ਹੁਣ ਮੈਂ ਰੱਜ ਕੇ ਖਾ ਕੇ ਹਟੀ ਮੈਮ।
ਹਾਂਜੀ ਮੈਮ, ਮੈਨੂੰ ਲੱਗਦਾ ਏਦਾਂ ਕਿ ਜਿੰਮ ਹੀ ਲਗਾਉਣੀ ਪੈਣੀ ਆ ਜਿੰਮ ਨਾਲ ਹੀ ਸੈਟ ਹੋਣਾ ਮੈਂ।
ਨਹੀਂ ਮੈਮ, ਇਹ ਤੁਹਾਡਾ ਵਹਿਮ ਆ ਮੈਂ ਵੀ ਜਿੰਮ ਕੀਤੀ ਸੀਗੀ ਪਰ ਜਿੰਮ ਨਾਲ ਨਹੀਂ ਫਰਕ ਪੈਂਦਾ।
ਓਕੇ -ਓਕੇ ਖਾਣ -ਪੀਣ ਨਾਲ ਹੀ ਬੰਦਾ ਸਹੀ ਹੁੰਦਾ ਨਾ ਫਿਰ ਹੀ ਹੁੰਦਾ ਹਨਾ।
ਮੈਂ ਤੁਹਾਨੂੰ ਦੱਸਦੀ ਹਾਂ, ਤੁਸੀਂ ਨਾ ਆਪਣਾ ਮਤਲਬ ਬਾਹਰਲਾ ਵੀ ਮਤਲਬ ਅ ਸ਼ੂਗਰ- ਮਿੱਠਾ ਜ਼ਿਆਦਾ ਖਾਓ। ਓਇਲੀ ਚੀਜ਼ਾਂ ਜ਼ਿਆਦਾ ਖਾਓ। ਅਤੇ ਜਿੰਨਾ ਖਾ ਸਕਦੇ ਖਾਓ। ਤੁਸੀਂ ਮੋਟੇ ਹੋ ਜਾਣਾ। ਨਾਲ ਆਪਣਾ ਥੋੜ੍ਹਾ ਪ੍ਰੋਟੀਨ ਵਗੈਰਾ ਵੀ ਲੈਂਦੇ ਰਹੋ। ਬਨਾਨਾ ਸ਼ੇਕ ਵਗੈਰਾ।
ਓਕੇ- ਓਕੇ।
ਹਮ-ਹਮ-ਹਮ
ਕੋਈ ਨਹੀਂ ਕੀਤੀ ਕਰੋਗੇ ਉਹ ਪਤਾ ਕੀ ਹੁੰਦਾ। ਅਸੀਂ ਦੋ ਦਿਨ ਦੇ ਸ਼ੌਂਕ ਚਾ ਖਾ ਲੈਦੇ ਆਂ। ਬਨਾਨਾ ਸ਼ੇਕ ਪੀ ਲਿਆ ਤੇ ਉ ਤੀਸਰੇ ਫੇਰ ਦਿਨ ਉਹੀ ਹਾਲ ਹੋ ਜੰਦਾ।
ਇੱਥ ਹੁੰਦਾ। ਹਾਂਜੀ- ਹਾਂਜੀ ਪਰ ਤੁਹਾਨੂੰ ਰੂਟੀਨ ਬਣਾਉਣੀ ਪੈਣੀ ਆ। ਜਿੱਦਾਂ ਤੁਸੀਂ ਇੱਕ ਦਿਨ ਸਵੇਰ ਨੂੰ ਉੱਠ ਕੇ ਦੋ, ਚਾਰ ਚੀਜ਼ਾਂ ਬਾਏ ਕਰ ਲਈਆਂ। ਤੁਸੀਂ ਰੂਟੀਨ ਬਣਾ ਲਓ ਵੀ ਡੇਲੀ ਆ ਚਾਰ, ਪੰਜ ਚੀਜ਼ਾਂ ਤੁਸੀਂ ਖਾਣੀਆਂ ਹੀ ਖਾਣੀਆਂ ਆ।
ਹਾਂਜੀ -ਹਾਂਜੀ ਉਹ ਤਾਂ ਗੱਲ ਸਹੀ ਹੈ ਰੂਟੀਨ ਤਾਂ ਬਣਾਉਣੀ ਪੈਂਦੀ ਹੈ ਕੁਛ ਕਰਨ ਨਾ।
ਕਿ ਉਹ ਚੀਜ਼ ਲਉਂਗੇ ਨਾ ਫਿਰ ਤੁਹਾਡਾ ਸਿੱਟਣ ਨੂੰ ਵੀ ਨਹੀਂ ਜੀਅ ਕਰਨਾ ਤੁਸੀਂ ਕਹਿਣਾ ਚੱਲ ਖਾ ਹੀ ਲੈਂਦੇ ਆਂ।
ਹਾਂਜੀ -ਹਾਂਜੀ ਉਹ ਤਾਂ ਗੱਲ ਹੈ।
ਹਾਂਜੀ।
ਉਹ ਤਾਂ ਗੱਲ ਠੀਕ ਆ। ਆਪਣੇ ਪੈਸੇ ਦੀ ਚੀਜ਼ ਖਾ ਬਰਕਤ ਹੁੰਦੀ ਆ ਆਪਣੇ ਪੈਸੇ ਚ' ਹੀ।
ਤੁਸੀਂ ਦੱਸੋ ਕੀ ਕਰਦੇ ਪਏ?
ਮੈਂ ਵੀ ਬਸ ਰੋਟੀ ਖਾ ਕੇ ਆਈ ਸੀਗੀ ਮ ਰਾਜਮਾ -ਚਾਵਲ ਬਣਾਏ ਸੀ। ਮੈਂ ਕਿਹਾ, ਚਲੋ ਮੈਂ ਖਾਈ ਖਾ ਕੇ ਹੀ ਉੱਪਰ ਜਾਂਦੀ ਹਾਂ, ਫਿਰ ਮੈਂ ਖਾ ਕੇ ਆਈ।
ਰਾਜਮ -ਚਾਵਲ ਵੈਸੇ ਵਧੀਆ ਮੈਨੂੰ ਵੀ ਪਸੰਦ ਆ।
ਹਾਂਜੀ -ਹਾਂਜੀ।
ਤੈਨੂੰ ਬਹੁਤ ਟਾਈਮ ਹੋ ਗਿਆ।
ਉਹ ਕੋਈ ਗੱਲ ਨਹੀਂ ਲੇ ਆਵਾਂਗੇ, ਤੁਹਾਡੇ ਲਈ ਆਓ ਤੁਸੀਂ ਅੱਜ ਖਾ ਲਓ ਸਾਡੇ ਘਰ।
ਠੀਕ ਹੈ ਠੀਕ ਆਵਾਂਗੇ, ਕਿਸੇ ਦਿਨ
ਹਾਂਜੀ- ਹਾਂਜੀ। ਜ਼ਰੂਰ। ਹੋਰ ਘਰ ਸਭ ਵਧੀਆ ਤੁਹਾਡੇ।
ਸਭ ਵਧੀਆ ਬਸ, ਮੈਂ ਹੀ ਨਹੀਂ ਵਧੀਆ।
ਕਿਉਂ, ਤੁਹਾਨੂੰ ਕੀ ਹੋਇਆ।
ਦੱਸਿਆ ਤਾਂ ਹੈ, ਤੁਹਾਨੂੰ ਰੱਜ ਕੇ ਰੋਟੀ ਖਾ ਲਈ ਨਾ ਉਹ ਢਿੱਡ ਫੁੱਲਿਆ ਪਿਆ ਮੇਰਾ।
ਓਕੇ -ਓਕੇ ਕੋਈ ਨ ਹੋਜੂਗਾ ਠੀਕ।
ਬਸ, ਉਹੀ ਸੈਰ ਹੀ ਕਰਦੀ ਪਈ ਹਾਂ, ਮੈਂ ਕਿਹਾ, ਮਾੜਾ ਵਿੱਚ ਨੂੰ ਤਾਂ ਬੜੇ ਸੋਣ ਜੋਗੇ ਤਾਂ ਹੋਈਏ।
ਕੀ ਕਰਨ ਨੂੰ ਹੋਈਏ?
ਮੈਂ ਕਿਹਾ, ਢਿੱਡ ਥੋੜਾ ਵਿਚ ਨੂੰ ਬੜੇ ਸੈਰ ਕਰਕੇ ਤੇ ਸੌਣ ਜੋਗੇ ਹੋਈਏ।
ਓਕੇ- ਓਕੇ ਠੀਕ ਆ, ਠੀਕ ਆ। ਕੋਈ ਗੱਲ ਨੀ ਹੋਜੂਗਾ ਵੇਖ-
ਮੈਮ, ਤੁਸੀਂ ਸ਼ੋਪਿੰਗ ਔਨਲਾਈਨ ਕਰਦੇ ਆ ਔਫਲਾਈਨ।
ਸ਼ੋਪਿੰਗ ਮੈਂ ਦੋਨੋਂ ਤਰ੍ਹਾਂ ਕਰ ਲੈਂਦੀ ਹਾਂ। ਜੇ ਤਾਂ ਮੈਨੂੰ ਥੋੜ੍ਹੀ ਚੀਜ਼ ਜਲਦੀ ਚਾਹੀਦੀ, ਫੇਰ ਤਾਂ ਮੈਂ ਚਲੋ ਔਫਲਾਈਨ ਹੀ ਕਰ ਲੈਂਦੀ ਹਾਂ ਮਤਲਬ। ਇਨ ਮਾਰਕੀਟ ਗੱਲ ਨ ਜੇ ਮੈਨੂੰ ਉਹ ਲੇਟ ਹੋਵੇ ਜਿੱਦਾਂ ਮੈਨੂੰ ਬਹੁਤ ਦੇਰ ਟਾਈਮ ਫੇਰ ਤਾਂ ਮੈਂ ਔਨਲਾਈਨ ਕਰ ਲੈਂਦੀ ਹੁੰਡਰ
ਮੈਂ ਨਾ ਸੋਚਦੀ ਸੀ ਸਾੜੀ ਲੈਣ ਬਾਰੇ
ਓਕੇ ਓਕੇ ਸਾੜੀ ਓਕੇ ਓਕੇ ਤੁਸੀਂ ਇੱਕ ਸ਼ਾਇਦਹ ਤੁਸੀਂ ਪਹਿਲੇ ਮੈਨੂੰ ਦੂਜੀ ਜਦੋਂ ਕਾਲ ਕੀਤੀ ਸੀ ਉਦੋਂ ਦਿਖਾਈ ਵੀ ਸੀ ਸਿੰਘ ਰੈਡ ਕਲਰ ਦੀ ਸਾਾਲੀ ਲਈ ਸੀ
ਹਾਂਜੀ ਹਾਂਜੀ ਹਾਂਜੀ ਰੈਡ ਵੀ ਹੈ ਪਰ ਉਹ ਸਟਿਚ ਕਰਾਈ ਹੋਈ ਹੈ
ਓਕੇ ਓਕੇ ਤੇ ਸਟਿਚ ਕਰਾ ਲਿਓ ਫੇਰ ਲੈ ਲੋ ਲੈਣੀ ਤਾਂ
ਨੀ ਮੈਂ ਸੋਚਦੀ ਲੈਣੀ ਆ, ਪਰ ਉਹ ਸਟਿਚ ਨਹੀਂ ਕਰਾਣੀ ਸਿੱਖਣੀ ਆ ਬੰਨਣੀ ਕਿੱਦਾਂ ਸੀ।
ਹਾਂਜੀ, ਸਿਰਫ਼ ਬਲਾਉਜ਼ ਸਟਿਚ ਕਰਾ ਕੇ ਯੂਟਿਊਬ ਤੇ ਹੁਣ ਦੱਸ ਤਾਂ ਬਹੁਤ ਤਰ੍ਹਾਂ ਨਾਲ ਆ ਪਰ ਉਹ ਚੀਜ਼ ਹੁੰਦੀ ਨਹੀਂ ਨਾ
ਉਹ ਤਾਂ ਚਲੋ ਫੇਰ ਤਾਂ ਚਲੋ ਫਿਜੀਕਲੀ ਕੋਈ ਦੱਸੂਗਾ ਤੁਹਾਨੂੰ ਫ ਪਤਾ ਲੱਗਣਾ ਏਦਾਂ ਤਾਂ ਦੇਖ ਹੀ ਸਕਦੇ ਹਾਂ
ਦੂਰੀ ਗੱਲ ਹੈ ਹੁਣ ਮੈਨੂੰ ਪਤਾ ਵੀ ਨਹੀਂ ਹੈ ਵੀ ਕਿੱਥੋਂ ਸਿੱਖ ਸਕਦੇ ਹਾਂ ਕੋਈ ਆ ਹੁਣ ਨੋਰਮਲੀ ਅਜ ਕਲ ਦੇ ਟਾਈਮ ' ਸਾਰੇ
ਸਟਿਚ ਹਾਂਜੀ ਸਟਿਚ ਹੀ ਪਾਉਂਦੇ ਵੈਸੇ ਜ਼ਿਆਦਾਤਰ ਤਾਂ ਹਾਂਜੀ ਹਾਂਜੀ ਮੈਂ ਵੀ ਇੱਕ ਸਿਲਵਾਈ ਸੀਗੀ ਦਿੱਲੀ ਮੈਰਿਜ ਸੀਗੀ ਸਾਡੇ ਕਿਸੇ ਦੀ ਤਾਂ ਉਹ ਬਰਾਊਨ ਕਲਰ ਦੀ ਮੈਂ ਸਵਾਈ ਸੀਗੀ ਉਹ ਵੀ ਮੈਂ ਸਟਿਚ ਹੀ ਕਰਵਾਾਈ ਪਰ ਮੈਂ ਇੱਕ ਦੋ ਵਾਰੀ ਪਾਈ ਮੇਰਾ ਹੁਣ ਪਾਾਨ ਮਨ ਹੀ ਨੀ ਕਰਦਾ ਪੈਸੇ ਵੀ ਦੋ ਹਜ਼ਾਰ ਰੁਪਇਆ ਲਾਇਆ ਸੀਗਾ ਮੈਂ ਆਪਣੀ
ਇੱਦਾਂ ਹੁੰਦਾ ਆ ਨਹੀਂ ਮੈਂ ਤਾਂ ਵੈਸੇ ਔਨਲਾਈਨ ਸਾਢੇ ਸੱਤ ਸੌ ਦੀ ਮੰਗਵਾਈ ਸੀ
ਓਕੇ ਓਕੇ
ਸਿਲਾਈ ਵਗੈਰਾ ਪਾ ਕੇ ਉਹ ਇੰਨੇ ਕੁ ਦਿ ਬਣ ਗਏ ਸਤਾਰਾਂ ਸਤਾਰਾਂ ਅਠਾਰਾਂ ਸੌ ਦੇ
ਓਕੇ ਓਕੇ ਮੇਰੀ ਵੀ ਇਹੀ ਟੋਟਲ ਦੋ ਹਜ਼ਾਰ ਪੈ ਗਿਆ ਸੀ ਗਾ ਅਹ ਸਤਾਰਾਂ ਸੌ ਦਾ ਮੈਂ ਲਈ ਸੀਗੀ ਪੂਰੀ ਕੱਪੜਾ ਵੀ ਅਤੇ ਬਲਾਊਜ਼ ਵੀ ਤੇ ਸੱਤ ਸੌ ਅੱਠ ਸ ਰੁਪਇਆ ਉਹਨੇ ਸਵਾਈ ਲੈ ਲਈ
ਫ ਦੋ ਹਜ਼ਾਰ ਦੀ ਥੋੜ੍ਹੀ ਪਈ
ਹਾਂਜੀ ਮਤਲਬ ਇੰਨੇ ਕਿ ਇੱਕੀ ਬਾਈ ਤੇਈ ਸੌ ਹੀ ਤੇ ਲਾ ਲੋ ਹਾਂਜੀ ਹਾਂਜੀ
ਹੋਰ ਦੱਸੋ ਤੋਂ
ਹੋਰ ਠੀਕ ਠਾਕ ਤੁਸੀਂ ਸੁਣਾਓ
ਬਸ ਆਪਾਂ ਵੀ ਠੀਕ ਆਾਂ ਚੱਲ ਜਾ ਰਿਹਾ
ਤੁਸੀਂ ਸੌਂਦੇ ਕਿੰਨੇ ਵਜੇ ਹੋ
ਜਦੋਂ ਨਹੀਂਦਾ ਸੀ
ਓਕੇ ਓਕੇ ਨੀਂ ਤਾਂ ਚਲ ਜਾਣ ਤਿੰਨ ਵਜੇ ਤੱਕ ਨਾ ਆਵੇ ਸਵੋਗੇ ਨ ਫਿਰ
ਨਹੀਂ ਨਹੀਂ ਮੈਨੂੰ ਹੁਣ ਕਿਸੇ ਦਿਨ ਬਾਰਾਂ ਵਜੇ ਤੋਂ ਪਹਿਲਾਂ ਨੀਦੀ ਕਿਸੇ ਦਿਨ ਤਿੰਨ ਵਜੇ ਤੱਕ ਨਹੀਂੀ ਆਉਂਦੀ ਫਿਰ ਹੁਣ ਜਦੋਂ ਨੀਂ ਆ ਜਾਵੇ ਉਦੋਂ ਸੋਚੀਦਾ ਮਤਲਬ ਏਦਾਂ ਹੀ ਆ ਨਾ ਰਾਤ ਨੂੰ ਫ਼ੋਨ ਲੈ ਕੇ ਬਹਿਠਦਾ ਆ ਕੋਈ ਮੂਵੀ ਦੇਖ ਲਈ ਆ ਰੀਲਾਂ ਦੇਖ ਲਈਆਂ ਫੇਰ ਦੇਖਦੇ ਦੇਖਦੇ ਜਦੋਂ ਨੀਂਦ ਆਜ ਸੋਰੀ ਦਾ
ਓਕੇ ਓਕੇ ਅਤੇ ਉੱਠਦੇ ਕਿੰਨੇ ਵਜੇੋਂ ਸਵੇਰੇ
ਸਵੇਰੇ ਦੇ ਕੋਈ ਫਿਕਸ ਟਾਈਮ ਨਹੀਂ ਮੋਕ ਨੌ ਵਜੇ ਤੱਕ ਹੱਦ ਉੱਠ ਜਾਈ ਦਾ ਐ। ਨੌ ਵਜੇ ਤੋਂ ਪਹਿਲਾਂ ਹੁਣ ਸਾਢੇ ਅੱਠ, ਅੱਠ, ਸਾਢੇ ਸੱਤ ਜਦੋਂ ਚਾਰ ਵਜੇ ਉੱਠਦੇ ਆ। ਲਾਸਟ ਨੌ ਵਜੇ ਤੱਕ
ਓਕੇ ਸਹੀ ਹੈ।
ਸੰਡੇ ਸਾਡੇ ਨੋ ਉੱਠ ਜਾਹੀਦਾ ਐ। ਜਾਂ ਮੋਸਟਲੀ ਨੌ ਕੁ ਵਜੇ ਉੱਠ ਹੀ ਜਾਹੀਦਾ। ਕਿਉ ਕਿ ਸੰਡੇ ਸਿਰ ਵਗੈਰਾ ਧੋਣ ਦਾ ਚੱਕਰ ਹੁੰਦਾ।
ਓਕੇ-ਓਕੇ
ਹੂੰ
ਤੁਸੀਂ ਕਿਹੜਾ ਸ਼ੈਂਪੂ ਯੂਜ ਕਰਦੇ ਸਿਰ ਧੋਣ ਲਈ
ਮੈਂ ਵੇਦਿਕਸ ਦਾ।
ਵੈਦੀਕਸ ਦਾ ਓਕੇ, ਉਹ ਕਿੱਦਾਂ ਔਨਲਾਈਨ ਮੰਗਵਾਆ ਜਾਂ ਫਿਰ ਉਹ ਲੈਂਦੇ ਓਦਾਂ।
ਹਾਂਜੀ। ਔਨਲਾਈਨ ਪੂਰਾ ਸੈੱਟ ਮੰਗਵਾਇਆ ਪਿਆ।
ਓਕੇ -ਓਕੇ, ਉਹਦੇ ਦਾ ਉਹਦਾ ਵੈਸੇ ਫਾਇਦਾ ਕੀ ਐ। ਵੈਦਿਕ ਦਾ
ਤਾਂ ਉਹਦੇ ਵਿੱਚ ਨਾ ਉਹਨਾਂ ਨੇ ਸਾਡੀ ਸਕਨ ਟਾਈਪ, ਸਾਡੀ ਡਾਇਟ ਸਭ ਕੁਛ ਪੁੱਛਣਾ।
ਓਕੇ-ਓਕੇ
ਉਹ ਅਸੀਂ ਭਰ ਦੇਣਾ ਵੀ ਸਾਡੇ, ਮਤਲਬ ਵਾਲ ਹੈਵੀ ਆ ਜਾਂ ਫਿਰ ਲਾਈਟਾਂ ਆ। ਫੇਰ ਸਟੇਟ ਯਾ ਕਰਲੀ ਆ ਜੋ ਵੀ ਹੈਗਾ। ਨਾ ਪੂਰਾ ਸਟਕਚਰ ਖਾਣਾ -ਪੀਣਾ ਅਸੀਂ ਕੀ ਖਾਂਦੇ ਹਾਂ। ਸਾਰੇ ਦਿਨ 'ਚ ਉਹ ਸਾਰਾ ਕੁਛ ਦੱਸ ਦੇਣਾ। ਉਸ ਹਿਸਾਬ ਨਾਲ ਫ਼ਿਰ ਕਸਟਮਾਈਜ਼ ਕਰਕੇ ਦੇਣੇ ਸਾਨੂੰ। ਓਇਲ, ਸ਼ੈਂਪੂ ਵਗੈਰਾ ਸਾਰਾ ਕੁਛ
ਓਕੇ- ਓਕੇ। ਫਿਰ ਦਾਂ ਤਾਂ ਕਈ ਝੂਠ ਵੀ ਨਾ ਬੋਲ ਦਿੰਦੇ ਨਾ। ਕਿ ਅਸੀਂ ਆਹ ਖਾਂਦੇ, ਉਹ ਖਾਂਦੇੇ
ਨਹੀਂ-ਨਹੀਂ ਆਪਣਾ ਸੱਚ ਬੋਲੋ। ਕਿਉਂਕਿ ਉਹਨਾਂ ਨੇ ਉਸ ਹਿਸਾਬ ਨਾਲ ਤੁਹਾਨੂੰ ਚੀਜ਼ ਬਣਾ। ਦੇਣੀ। ਕਿ ਜਿਹਦਾ ਤੁਹਾਨੂੰ ਨੁਕਸਾਨ ਨਾ ਹੋਵੇ। ਹੁਣ ਮੰਨ ਲਓ। ਜੇ ਅਸੀਂ ਝੂਠ ਬੋਲਦੀਏ ਵੀ ਅਸੀਂ ਬਹੁਤ ਵਧੀਆ ਖਾਂਦੇ ਆ। ਖਾਣਾ-ਪੀਣਾ ਸਾਡਾ ਉੱਦਾਂ ਦਾ ਹੀ ਹੋਵੇ। ਤੇ ਅਗਲੇ ਉਹ 'ਚ ਕੈਮੀਕਲ ਥੋੜ੍ਹੇ ਤੇਜ਼ ਪਾਧਨ ਵੀ ਨਹੀਂ ਹੈਨਾ। ਇਹਨਾਂ ਦਾ ਹੈਲਦੀ ਖਾਣਾ ਆ। ਉਹ ਫਿਰ ਸਾਨੂੰ ਡੈਮੇਜ ਕਰੇਗਾ ਨਾ।
ਹਾਂਜੀ ਹਾਂਜੀ।
ਉਹਦੇ ਕਰਕੇ ਫਿਰ ਜੋ ਆਪਾਂ ਰਿਐਲਿਟੀ। ਕਿਉਂਕਿ ਅਸੀਂ ਉਹ ਇਹ ਚੀਜ਼ ਵਰਤਣੀ ਆ। ਆਪਣੇ ਬਾਰੇ ਦੱਸਣਾ ਅਤੇ ਜੋ ਸਹੀ ਆ ਉਹ ਵੀ ਦੱਸੋ ਤਾਂ ਬੈਟਰ ਐ।
ਉਹ ਤਾਂ ਫੇਰ ਹੈ। ਆਪਣੇ ਬਾਰੇ ਤੁਸੀ ਦੇਖੋ ਹੈਲਦੀ ਹੈਲਦੀ ਅਸੀਂ ਰਹਿਣਾ ਉਹਨਾਂ ਨੇ ਤਾਂ ਸਾਨੂੰ, ਚੀਜ਼ ਬਣਾ ਕੇ ਦੇਣੀ।
ਜਦੋਂ ਪੁੱਛਿਆ ਸੀ। ਵੀ ਤੁਸੀਂ ਜੰਕ ਫੂਡ ਖਾਂਦੇ ਆ, ਹੈਲਦੀ ਖਾਂਦੇ ਆ। ਜਾਂ ਨੋਰਮਲ। ਅਤੇ ਮੈਂ ਤਾਂ ਹੈਲਦੀ ਹੋ ਹੀ ਲਿਖਿਆ ਸੀ। ਕਿਉਂਕਿ ਮੈਂ ਜੰਕ ਫੂਡ ਬਹੁਤ ਘੱਟ ਖਾਂਦੀ ਆ। ਮੇਰਾ ਜ਼ਿਆਦਾ ਹ ਹੈ ਵੀ, ਡੇਲੀ ਰੂਟੀਨ ਫਰੂਟ ਬਣਾਣਾ ਆਸੀ ਆ ਚੀਜ਼ਾਂ ਮੇਰੀਆਂ ਹੁੰਦੀਆਂ ਹੀ ਆ। ਇਸ ਲਈ ਮੈਂ ਹੈਲਦੀ ਵੀ ਭਰਿਆ ਸੀ।
ਠੀਕ ਹੈ। ਠੀਕ ਹੈ। ਸਹੀ ਹੈ। ਇੱਦਾਂ ਹੀ ਚਾਹੀਦਾ।
ਉਹੀ ਕਿਉਂਕਿ, ਅਸੀਂ ਕਿਹੜਾ ਇੱਥੇ ਕਿਸੇ ਨੂੰ ਚੀਜ਼ ਵੇਚਣੀ ਆ ਕੁਛ ਆ। ਖੁਦ ਤੇ ਵਰਤਣੀ ਆ। ਤੇ ਖੁੱਦ ਨਾਲ ਕਾਹਦਾ ਉਹ
ਉਹ ਤਾਂ ਗੱਲ ਠੀਕ ਹੈ। ਚਲੋ ਠੀਕ ਹੈ। ਮੈਮ ਕਰਾਂਗੇ ਕੱਲ
ਓਕੇ ਜੀ ਬਾਏ
ਓਕੇ ਤੁਸੀਂ ਕੱਟੋ
ਮੈਮ ਘੱਟ ਨਹੀਂ ਹੋ ਰਿਹਾ